ਹੈਲੋ
ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ?
ਸਤਿ ਸ੍ਰੀ ਅਕਾਲ ਵਧੀਆ, ਤੁਸੀਂ ਦੱਸੋ
ਹਾਂਜੀ, ਮੈਂ ਵੀ ਠੀਕ ਆ ਓ ਕੀ ਕਰਦੇਸੀ?
ਬਸ ਕੁਛ ਨੀ, ਥੋੜ੍ਹੀ ਦੁਪੈਰ ਦੀ ਤਿਆਰੀ ਕਰ ਰਹੀ ਹਾ, ਨਾਲ ਤੁਹਾਡ ਨਾਲ ਗੱਲ ਕਰ ਰੀ ਹਾਂ
ਓਕੇ-ਓਕੇ, ਹੋਰ ਕੀ ਬਣਾਨਾ ਫਿਰ ਹੁਣ?
ਮੈਂ ਸੋਚ ਰੀ ਸੀ, ਕਦੋਂ ਦੀ ਹੈਨਾ ਪਿੰਡੀਆਂ ਪਈਆਂ ਹੋਈਆਂ ਸੀ।ਥੋੜ੍ਹੀ ਜਿਹਾਂ ਹੀ ਹੁਣ, ਬੱਚਿਆਂ ਨੇ ਤੇ ਸਭ ਨੇ ਖਾ ਲੇ ਹੋਣੇ, ਬੱਚੇ ਤੇ ਨਹੀ ਖਾਂਏਗੇ ਹਸਬੈਂਡ ਵੀ ਆਏਂਗੇ, ਓਹ ਵੀ ਹੁਣੇ ਰੁਕ ਕੇ ਨਾ ਤਾਂ ਓ ਖਾ ਲੇਂਗੇੇ
ਹਾਂ-ਹਾਂ, ਠੀਕ ਐ
ਹਾਂ, ਮੈਂ ਸੋਚ ਰੀ ਸੀ ਯਾ ਨਾ, ਫਰਾਈ ਭਿੰਡੀਆਂ ਬਣਾਵਾਂਗੀ
ਓਕੇ-ਓਕੇ ਓਕੇ-ਓਕੇ ਹਾਂ ਹਾਂਜੀ,
ਹਾਂ--ਫਰਾਈ ਕਰਕੇ ਨਾ ਬਸ ਹੁਣ ਭਿੰਡੀਆਂ ਰੱਖਤੀਆਂ ਮੈਂ ਧੋ
ਹਾਂਜੀ
ਹਾਂ, ਤੁਸੀਂ ਬਣਾਈ ਕਦੀ ਫਰਾਈ ਭਿੰਡੀਆਂ?
ਨਹੀਂ, ਮੈਂ ਤਾਂ ਨਹੀਂ ਬਨਾਣੀ, ਤੁਸੀਂ ਕਿੱਦਾਂ ਬਨਾਨੇ ਓ?
ਬੋਤ ਈਜ਼ੀ ਹੈ, ਬਸ ਤੇ ਏਨੂੰ ਨਾ, ਅੱਛੀ ਤਰ੍ਹਾਂ ਧੋ ਕੇ, ਸੁਕਾ ਲੈਣੀ ਆ ਬਸ ਪਾਣੀ ਨੀ ਰੈਣਾ ਚਾਹੀਦਾ ਇਚ
ਓਕੇ
ਹਾਂ, ਜਦੋਂ ਧੁੱਪ ਜੇਗੀਆਂ ਨਾ, ਨਹੀਂ ਤੇ ਕੱਪੜੇ ਨਾਲ ਪੂੰਜ ਲੋੋ ਓਨੂੰ ਅਗਰ ਭਿੰਡੀ, ਬੋਤ ਵੱਡੀ ਸਾਈਜ਼ ਦੇ ਵਿੱਚ ਉਦੀ ਦੋ ਕੱਟ ਕਰਕੇ ਨਾ, ਓਦੇ ਦੋ-ਦੋ ਪੀਸ ਕਰ ਲੋ
ਹਾਂ, ਦੋ-ਦੋ ਪੀਸ ਕੱਢ ਲੋਗੇ ਨਾਂ, ਫਿਰ ਨਾਲੀ ਪਿਆਜ ਕੱਟ ਲੋੋ ਲੰਬੇ-ਲੰਬੇ
ਓਹ ਹਾਂਜੀ, ਓ ਤ ਪਾਂਦੇ ਹੀ ਆ
ਹਾਂ, ਪਤਲੀ-ਪਤਲੀ ਪਤਲੀਆਂ, ਜੇਵੇਂ ਵਿੱਚ-ਵਿੱਚ ਉਦੀ ਕੱਟ ਲਗਾ ਕੇ ਕਰਦੇ ਆ ਨਾ ਅਗਰ, ਛੋਟੇ-ਛੋਟੇ ਪਿੰਡਿਆਂ ਨੂੰ ਪੂਰਾ ਕਰ ਦੋ, ਅਗਰ, ਵੱਡੀ ਹੈ ਤੇ, ਮੈਂ ਓਨੂੰ ਵਿੱਚੋਂ ਦੀ ਓਦੇ ਚਾਰ ਪੀਸ ਕਰ ਦਿੰਦੀ ਹਾਂ
ਚੀਕਾ
ਹਾਂ, ਫਿਰ ਬਸ ਕੁਛ ਨੀ ਓਦੇ ਭਿੰਡੀਆਂ ਦੇ ਉੱਤੇ ਹੀ ਨਮਕ ਪਾਣੈ, ਮਿਰਚ ਗਰਮ ਮਸਾਲਾ, ਹੋਰ ਦੋ ਚਮਚ, ਪਾਣੇ ਐ ਵੇਸਨ
ਬੇਸ਼ਨ
ਆ, ਹੋਰ ਏਕ ਚਮਚ ਪਾਣੈ, ਓਹ ਮੱਕੀ ਦਾ ਆਟਾ
ਮੱਕੀ ਦਾ ਆਟਾ, ਨਾ ਮੱਕੀ ਦਾ ਆਟਾ ਨਾ ਹੋਵੇ ਫਿਰ?
ਖਾਲੀ ਵੇਸਨ ਹੀ ਪਾ ਦੋ ਕੋਈ ਗੱਲ ਨਹੀਂ ਮੈਂ ਪਹਿਲੇ ਵੇਸਣ ਵਾਲੀ ਬਣਾਉਂਦੀ। ਸੀ ਮਗਰ ਮੈਨੂੰ ਮੇਰੀ ਫਰੈਂਡ ਨੇ ਬੋਲਿਆ, ਤੁਸੀਂ ਨਾ ਇੱਕ ਚਮਚ ਨਾ ਵਿਚ ਉਹ ਪਾ ਲੈਣਾ। ਮੱਕੀ ਦਾ ਆਟਾ ਉਹਦੇ ਨਾਲ ਹੋਰ ਜ਼ਿਆਦਾ ਕ੍ਰਿਸਪੀ ਬਣਦੀ ਹੈ ਫਿਰ ਉਹਨੂੰ ਬਸ ਇਹੀ ਨਮਕ। ਮਿਰਚੀ ਵੋ ਲਗਾ ਕੇ ਨਾ ਹਲਕਾ ਜਿਹਾ ਸਾਰਾ ਇਹਵੇਂ ਮਿਕਸ ਕਰ ਲਓ। ਅਗਰ ਉਹ ਮਸਾਲਾ ਨਹੀਂ ਲੱਗ ਰਿਹਾ ਮੁਸ਼ਕਿਲ ਤੋਂ ਤੁਸੀਂ ਅੱਧਾ ਚਮਚ ਨਾ ਸਰੋਂ ਦਾ ਤੇਲ ਜਿਵੇਂ ਤੇ ਹੱਥ ਹੀ ਲਗਾ ਕੇ ਕੇ ਯਾਉੱਤੇ ਪਾ ਕੇ ਐਵੇਂ-ਐਵੇਂ ਸਾਰਾ ਜਿਵੇਂ ਆਪਾਂ ਕਿਸੇ ਤੇ ਮੈਰੀਨੇਟ ਨੀ ਕਰਦੇ ਹਲਕੀ ਜਿਹਾ ਵੇਸਨ ਬਹੁਤ ਸਾਰਾ ਨੀ ਲਗਾ। ਹੈ ਨਾ ਮੀਨਸ ਬਹੁਤ ਸਾਰੀ ਸਮਝੋ ਅੱਧਾ ਕਿੱਲੋ ਭਿੰਡੀਆਂ ਚ ਹੀ ਦੋ ਚਮਚ ਹੀ ਪਾਣਾ ਜਿਆਦਾ ਨੀ ਪਾਉਣਾ। ਉਹਦੇ ਵਿੱਚ ਹੀ ਸਾਰਾ ਮਿਕਸ ਕਰ ਲਓ ਫਿਰ ਜੋ ਉਹਦੀ ਪਲੇਟ ਜਦੋਂ ਤੁਸੀਂ ਭਿੰਡੀ ਐਵੇਂ ਕਰੋਗੇ ਨਾ। ਹੋਰ ਪੈਨ ਰੱਖ ਲੋ ਉਹਦੇ ਚ ਸਰਸੋਂ ਦਾ ਤੇਲ ਸਾੜ ਲੋ ਅੱਛੀ ਤਰ੍ਹਾਂ। ਉਹਦੇ ਵਿੱਚ ਬਸ ਭਿੰਡੀਆਂ ਨੂੰ ਪਾ ਦੇ ਨਾ ਫਰਾਈ ਤੇ ਜੋ ਉਹਦਾ ਪਲੇਟ ਚ ਮਸਾਲਾ ਰਹਿ ਜਾਏਗਾ ਨਾ। ਉਹਦੇ ਚ ਪਿਆਜ਼ ਮਿਕਸ ਕਰ ਲਓ।
ਓਕੇ
ਕਿਉਂਕਿ ਪਿਆਜ ਨਾ ਬਹੁਤ ਜਲਦੀ ਬਣ ਜਾਂਦੇ ਭਿੰਡੀਆਂ ਨੂੰ ਥੋੜ੍ਹੀ ਦੇਰ ਲੱਗਦੀ ਹੈ। ਤੇ ਪਿਆਜ ਮੈਂ ਬਾਅਦ ਚੋ ਉਹ ਜਿਹੜੀ ਪਲੇਟ ਚ ਜਿਵੇਂ ਨੀਚੇ ਮਸਾਲਾ ਲੱਗਿਆ ਨੀ ਰਹਿ ਜਾਂਦਾ।
ਹਾਂਜੀ
ਉਹਦੇ ਚ ਹੀ ਹਲਕਾ ਜਿਹਾ ਨਮਕ ਮਿਰਚ ਪਾ ਕੇ ਮੈ ਮਿਕਸ ਕਰਕੇ ਨਾ ਪਿਆਜ ਵੀ ਫਰਾਈ ਕਰ ਲੈਨੀ ਆ।
ਓਕੇ
ਹੋਰ ਇੱਕ ਦਮ ਕ੍ਰਿਸਪੀ ਬਣਾਣੀ ਹੈ ਮੀਨ ਅੱਛੀ ਤਰ੍ਹਾਂ ਜਿਵੇਂ ਆਪਾਂ ਪਕੌੜੇ ਫਰਾਈ ਕਰਨੇ ਆ ਨਾ। ਜਿਵੇਂ ਅੱਛੀ ਤਰ੍ਹਾਂ ਫ੍ਰਾਈ ਹੋ ਜਾਏ ਸਾੜਨੀ ਵੀ ਨਹੀਂ ਮੀਨਸ ਠੀਕ ਠੀਕ ਸ਼ੱਕਰ ਬਹੁਤ ਟੇਸਟੀ ਬਣਦੀ ਹੈ।
ਨਹੀਂ ਜੇ ਮੈਂ ਤੁਹਾਨੂੰ ਦੱਸਦੀ ਪਈ ਹਾਂ ਨਾ ਸਿਰਫ ਸਾਡੇ ਘਰੇ ਤਾਂ ਨਾ ਬਹੁਤ ਨੋਰਮਲ ਜਿਹੇ ਮਤਲਬ ਖਾਂਦੇ ਆ ਮਤਲਬ ਇਹਨਾ ਤੇ ਨਹੀਂ ਇਹਨਾਂ ਨੂੰ ਸਿੰਪਲ ਹੀ ਪਸੰਦ ਆ
ਹਾਂ ਨਹੀਂ ਸਿੰਪਲ ਵੀ ਬਣਾਨੀ ਹਾਂ ਮੈਂ ਕੜਾਹੀ ਦੇ ਵਿੱਚ ਕਦੀ ਕਦੀ ਜੇ ਐਵੇਂ ਉਹੀ ਸਰੋਂ ਦਾ ਤੇਲ ਪਾ ਕੇ ਪਹਿਲੇ ਪਿਆਜ ਭੁੰਨ ਲਓ ਫਿਰ ਭਿੰਡੀਆਂ ਅ ਮੈਂ ਜਦੋਂ ਵੀ ਭਿੰਡੀ ਬਣਾਉਣੀ ਆ ਉਹ ਨੂੰ ਢੱਕ ਕੇ ਨਹੀਂਬਣਾਉਂਦੀ ਫੁੱਲ ਸੇਕ ਤੇ ਬਣਾਉਨੀ ਹਾਂ ਭੁੰਨਦੀ ਰਹਿੰਦੀ ਹਾਂ ਬਸ ਨਾਲ ਹੀ ਖੜੀ ਰਹਿੰਦੀ ਹਾਂ। ਤੁਸੀਂ ਢੱਕ ਕੇ ਦੇਖ ਨਾ ਜਦੋਂ ਵੀ ਭਿੰਡੀਆਂ ਬਣਾਓਗੇ ਨਾ ਗਲ ਜੇਗੀਆਂ।
ਨਹੀਂ ਢੱਕਦੀ ਮੈਂ ਮੈ ਆਪਣੇ ਢੱਕਦੀ ਢੱਕ ਨੀ ਉਦੋਂ ਆ ਜਦੋਂ ਉਹ ਬਣ ਕੇ ਰੈਡੀ ਹੋ ਜਾਂਦੀ ਆ।
ਮੈਂ ਮੈਂ ਵੀ ਉਸ ਤੋਂ ਬਾਅਦ ਬਣਾ ਢੱਕਣੀ ਹਾਂ ਪਹਿਲੇ ਮੈਂ ਉਹ ਦੁੱਧ ਵਾਲੀ ਛਾਨਣੀ ਹੁੰਦੀ ਹੈ ਨਾ ਉਹ ਨਾਲ ਢੱਕ ਦਿੰਦੀ ਹਾਂ। ਕਿ ਢੱਕਣ ਦੇ ਨਾਲ ਵੀ ਪਾਣੀ ਆ ਜਾਣਾ ਨਾ ਫਿਰ ਭਿੰਡੀਆਂ ਨਾ ਨਰਮ ਪੈ ਜਾਂਦੀਆਂ। ਤੇ ਸੇਕ ਤੇ ਬਣਾਓ ਬਹੁਤ ਅੱਛੀ ਬਣਦੀ ਹੈ ਫਰਾਈ ਕਰਕੇ ਤੇ ਮੇਰੇ ਕਹਿਣ ਦੇ ਨਾ ਤੁਸੀਂ ਇੱਕ ਵਾਰ ਐਵੇਂ। ਕਿਹਾ ਭਿੰਡੀਆਂ ਬਣਾ ਕੇ ਖਾਣਾ ਤੁਸੀਂ ਕਹੋਗੇ ਕਿ ਮੈਂ ਡੇਲੀ ਖਾਵਾਂ ਪਹਿਲੇ ਮੈਂ ਖਾਂਦੀ ਨੀ ਸੀ।
ਓਕੇ
ਮੇਰੀ ਮਦਰ ਇਨ ਲੋ ਨੇ ਵੈਸੇ ਹੀ ਨਾ ਯੂਟਿਊਬ ਤੋਂ ਦੇਖਿਆ ਸੀ ਉਹਨਾਂ ਨੇ ਥੋੜ੍ਹੀ ਜਿਹੀ ਬਣਾਈਆਂ। ਮੁਸ਼ਕਿਲ ਤੋਂ ਲਗਾ ਲੋ ਪੰਜ ਪੀਸ ਬਣਾਏ ਆਪਣੇ ਲਈ ਜਿ ਵੇਂ ਬੰਦੇ ਨੂੰ ਕਦੀ ਭੁੱਖ ਲੱਗ ਜਾਂਦੀ ਹੈ ਨਾ। ਮੈਂ ਕਿਹਾ ਇਹ ਤੇ ਬਹੁਤ ਕਿ ਟੇਸਟੀ ਲੱਗ ਰਹੀ ਤੁਸੀਂ ਐ ਜਿਵੇਂ ਫਰਾਈਜ਼ ਨਹੀਂ ਖਾਂਦੇ ਹੋ ਆਲੂ ਵਾਲੇ ਤੁਸੀਂ ਸਮਝੋਗੇ ਉਹੀ ਹੈ
ਓਕੇੇ
ਬਹੁਤ ਟੇਸਟੀ ਲੱਗਦੇ ਆ ਮੈਂ ਤੇ ਭਿੰਡੀਆਂ ਨੂੰ ਕਦੀ ਖਾਂਦੀ ਨੀ ਸੀ। ਮੈਂ ਏ ਟੂ ਜੇਡ ਹਰ ਇੱਕ ਸਬਜ਼ੀ ਹਰ ਇੱਕ ਦਾਲ ਖਾ ਲੈਣੀ ਸੀ ਪਿੰਡੀ ਮੈਂ ਕਦੀ ਵੀ ਨੀ ਖਾਂਦੀ ਸੀਂ ਉਸ ਤੋਂ ਬਾਅਦ ਮੈਂ ਖਾਣੀ ਸ਼ੁਰੂ ਕੀਤੀ ਆ।
ਹਣ ਪਤਾ ਚੱਲ ਗਿਆ ਨਾ ਕੀ ਵਧੀਆ ਲੱਗ
ਹਾਂ ਨਹੀਂ ਅੱਛੀ ਹੁੰਦੀ ਹੈ ਅੱਛੀ ਹੁੰਦੀ ਹੈ ਬਹੁਤ ਟੇਸਟੀ ਬਣਦੀ ਹੈ। ਅਗਰ ਤੁਸੀਂ ਉੱਤੋਂ ਦੀ ਹਲਕਾ ਜਿਹਾ ਆਮਚੂਰ ਪਾਨਾ ਉਹ ਪਾਲੋ। ਨਿੰਬੂ ਚੋੜਨਾ ਉਹ ਨੀ ਚੋੜ ਲਉ ਉਹ ਤੁਹਾਡੀ ਮਰਜ਼ੀ ਐ। ਮੈਂ ਤੇ ਹਲਕਾ ਜਿਹਾ ਉਹ ਚਾਟ ਮਸਾਲਾ ਪਾ ਦੇਣੇ ਆ ਉੱਪਰ ਨਾਲ ਦਹੀਂ ਬਣਾ ਲੋ ਪਿਆਜ ਟਮਾਟਰ ਖੀਰ ਦੇ ਵਾਲਾ ਨਾਲ ਲੈ ਕੇ ਫੁਲਕਾ ਖਾ ਲੋ ਬਹੁਤ ਟੇਸਟੀ ਲੱਗਦੀ ਹੈ।
ਹਾਂਜੀ ਉਹ ਤਾਂ ਹੈ ਹੀ
ਹੂੰ ਕੋਈ ਕੋਈ ਨਾ ਸੁੱਕੀ ਸਬਜ਼ੀ ਨਹੀਂ ਖਾ ਪਾਦਾ ਉਹਨਾ ਨੂੰ ਆਉਦਾ ਕਿ ਥੋੜ੍ਹੀ ਗਿੱਲੀ ਜਿਹੀ ਹੋਏ। ਜਿਵੇਂ ਫਿਰ ਦਹੀਂ-ਦਹੀਂ ਬਣਾ ਲੈਂਨੇ ਆ ਨਾਲ
ਹਾਂ ਉਹਨਾਂ ਲਈ ਦਹੀਂ ਮੈਂ ਸਾਡੇ ਘਰੇ ਵੀ ਏਦਾਂ ਹੀ ਹੁੰਦਾ। ਪਾਪਾ ਹਣੇ ਘੱਟ ਹੀ ਖਾਂਦੇ ਆ ਸੁੱਕੀ ਸਾਡੇ ਵੀ ਅੱਸੀ ਵੀ ਫਿਰ ਜਦੋਂ ਭਿੰਡੀ ਬਣਾਈ ਦੀ ਆ ਫੇਰ ਤਾਂ ਚਲੋ ਖਾ ਲੈਂਦੇ ਆ
ਹਾਂ
ਤਾਂ ਦਹੀਂ ਦੇ ਦਿੰਦੇ ਆ ਨਾਲ
ਹਾਂ ਸਾਡੇ ਇੱਧਰ ਤੇ ਤੁਸੀਂ ਮੰਨੋਗੇ ਸਿੰਪਲ ਸਬਜ਼ੀ ਤੇ ਕੋਈ ਖਾਂਦਾ ਹੀ ਨਹੀਂ ਹੈ।
ਸਬ ਸਬਜ਼ੀ ਨੂੰ ਹਾਈਫਾਈ ਕਰਕੇ ਨਾ ਥੋੜਾ ਵਧੀਆ ਕਰਕੇ ਤਾਂ ਖਾਂਦੇ ਆ
ਉਸ ਦਿਨ ਹੁਣ ਮੈਂ ਵੀ ਜਿਦਾਂ ਘਰੇ ਕਈ ਵਾਰ ਹੁੰਦਾ ਨਾ ਜਿੱਦਾਂ ਘਰੇ ਹੀ ਬਣਾ ਲੈਂਦੀ ਜਿੱਦਾਂ ਛੋਲੇ ਭਟੂਰੇ ਨਾਨ ਵਗੈਰਾ ਇਹ ਤਾਂ ਮੈਂ ਘਰੇ ਹੀ ਬਣਾ ਲੈਂਨੀ ਆ
ਹਾਂ ਨਹੀਂ ਵਧੀਆ ਵਧੀਆ ਆਪਾਂ ਵੀ ਥੋੜੇ ਦਿਨ ਪਹਿਲੇ ਭਠੂਰੇ ਬਣਾਏ ਸੀ ਮੇਰੀ ਭੈਣ ਆਈ ਸੀ ਨਾ ਮੈਨੂੰ ਮਿਲਣ ਤੇ ਉਹਦੇ ਵੀ ਛੋਟੇ ਬੱਚੇ ਨੇ ਭਠੂਰੇ ਨੀ ਆਉਂਦੇ ਮੈਨੂੰ ਬਣਾਉਣੇ ਮੈਂ ਛੋਲੇ ਬਣਾ ਲਏ ਸੀ ਮੇਰੀ ਉੱਤੇ ਭਾਬੀ ਜੀ ਹੈਗੇ ਨੇ ਵੱਡੀ ਮੇਰੇ ਜੇਠਾਨੀ ਉਹਨਾਂ ਨੇ ਬਣਾਏ ਸੀ। ਭਟੂਰੇ ਬਹੁਤ ਹੀ ਅੱਛੇ
ਹਾਂਜੀ ਮੈਂ ਘਰੇ ਬਣਾਨੀ ਹਾਂ ਜਦ ਬਟੂਰੇ ਵਗੈਰਾ ਤਾਂ ਮੈਂ ਘਰੇ ਹੀ ਬਣਾਨੀ ਹਾਂ ਫਿਰਰ ਸਾਰਾ ਕੁਛ ਹੁੰ ਭਟੂਰੇੇ ਦੀ ਉਹ ਕੀ ਕਹਿੰਦੇ ਆ ਆਲੂ ਹੁੰਦੇ ਉਹ ਵੀ
ਹਾਂ ਮੈਂ ਵੀ ਆਲੂ ਦਾ ਤੜਕਾ ਲਗਾ ਕੇ ਸਿੰਪਲ ਹੀ ਹੁੰਦਾ ਆਲੂ ਅਤੇ ਇੱਕ ਸੈਕਿੰਡ ਚ ਬਣ ਜਾਂਦੇ।
ਕੁਛ ਨੀ ਪਾਉਂਦੀਆਂ ਆਲੂਦੇ ਵਿੱਚ ਕੁਛ ਵੀ ਨੀ ਸਿਰਫ ਜਸਟ ਇੱਕ ਸਿਰਫ ਇੱਕ ਰਾਈ ਦਾ ਤੜਕਾ ਲਾਣਾ ਰਾਈ ਦਾ ਤੜਕਾ ਲਾ ਕੇ ਸਿਰਫ ਨਮਕ ਮ ਹਲਦੀ ਪਾ ਦੇਣੀ ਆ ਤੇ ਉੱਪਰੋਂ ਇਹ ਸੁੱਕਾ ਧਨੀਆ ਹੁੰਦਾ ਨਾ ਪਾ ਲੈਣਾ ਬਹੁਤ ਟੈਸਟੀ ਲੱਗਦੀ ਹੈ ਆਹੁ ਹਾਂ ਕਸੂਰੀ ਮੇਥੀ ਵਾਲੀ ਜਿਹੜੀ ਹੁੰਦੀ ਨਾ
ਹਾਂ ਮੈਂ ਜੀਰਾ ਪਾਨੀ ਹਾਂ ਨਮਕ ਮਿਰਚ ਹੋਰ ਦੇਗੀ ਮਿਰਚ ਹੁੰਦੀ ਹੈ ਨਾ ਕੋਲੀ ਚ ਹੀ ਸਭ ਕੁਛ ਮਿਕਸ ਕਰ ਲੈਂਦੇ ਆ ਹੋਰ ਹਲਦੀ ਉਸ ਹ ਜੀਰਾ ਪਾ ਕੇ ਉਹ ਸਾਰਾ ਮਸਾਲਾ ਵਿੱਚ ਪਾ ਕੇ ਆਲੂ ਆ ਨੂੰ ਭੁਨੋ ਉੱਤੋਂ ਦੀ ਉਹ ਕਸੂਰੀ ਮੇਥੀ ਪਾ ਦੋ
ਨਹੀਂ ਮੈਂ ਏਦਾਂ ਨੀ ਮੈਂ ਹਰ
ਜਦੋਂ ਸਕੂਲ ਹਾਂ ਜਦੋ ਸਕੁ ਸਕੂਲੇ ਵੀ ਬੱਚਿਆਂ ਨੇ ਜਾਣਾ ਹੁੰਦਾ ਨਾ ਮੈਂ ਆਲੂ ਵਗੈਰਾ ਬੋਆਇਲ ਕਰਕੇ ਰੱਖ ਲੈਂਦੀ ਹਾਂ ਫਿਰ ਸਵੇਰੇ ਉਹਨਾਂ ਨੂੰ ਐਵੇਂ ਤੜਕਾ ਲਗਾ ਕੇ ਨਾ ਸਕੂਲੇ ਦੇ ਦੇਣੇ ਆ
ਫਿਰ ਜਲਦੀ ਵੀ ਜਾਂਦੇ ਆ ਨਾ ਨਹੀਂ ਹੁੰਦਾ ਲੇਟ ਹੋ ਗਿਆ ਸੱਚ
ਹਾਂ ਨਹੀਂ ਨਹੀਂ ਬੱਚੇ ਤੇ ਜਲਦੀ ਜਾਂਦੇ ਸਵੇਰੇ ਅੱਠ ਵਜੇ ਤੱਕ ਚਲੀ ਜਾਂਦੇ ਹੈਗੇ ਏ
ਓਕੇ
ਭੁਖਾ ਹੀ ਆ ਗਰਮੀਆਂ ਦੇ ਵਿੱਚ ਸਾਡਾ ਵੀ ਏਦਾਂ ਹੀ ਹੁੰਦਾ ਹੈ ਜਿਦਾਂ ਸਾਡੇ ਸਰਦੀਆਂ ਦੇ ਵਿੱਚ
ਪੇਠਾ ਲਿਆ ਠੀਕ ਨਹੀਂ ਸਹੀ ਗੱਲ ਹੈ ਗਰਮੀ ਹੈ ਨਾ ਐਕਚੁਲੀ ਮੇਰੇ ਬੱਚੇ ਰੋਟੀ ਖਾਂਦੇ ਵੀ ਨਹੀਂ ਹੈ ਖੁਸ਼ ਸ਼ ਹੋ ਕੇ ਸਕੂਲ ਚ ਨਾ ਕਹਿੰਦੇ ਮੰਮਾ ਸਮੈਲ ਆਉਂਦੀ ਹੈ
ਹਮ
ਬਹੁਤ ਘੱਟ ਲੈ ਕੇ ਜਾਂਦੇ ਆ ਉਹਨਾਂ ਨੂੰ ਕਦੀ ਚਾਵਲ ਬਣਾ ਲੈਂਦੇ ਆ ਲੰਚ ਬੋਕਸ ਚ ਪੁਲਾਵ ਬਣਾ ਤਾ ਬੈਂਮਬੀਨੋ ਬਣਾ ਦੇਣੀ ਆ ਤੜਕਾ ਲਗਾ ਕੇ ਨਾ ਇੱਦਾਂ ਦੀਆਂ ਹੀ ਚੀਜ਼ਾਂ ਖਾਂਦੀ ਦੇ ਨੇ ਉਹ ਦੂਜਾ ਹਾਂ ਪੋਹਾ ਰਾਈਸ ਹੋ ਗਿਆ ਬੈਬੀਨੋ ਆਉਂਦੀਆਂ ਨਾ ਇੱਕ ਉਹਨੂੰ ਵੀ ਐਵੇਂ ਹੀ ਤੜਕਾ ਕਾ ਲਗਾ ਕੇ ਪਿਆਜ ਟਮਾਟਰ ਆਲੂ ਵਗੈਰਾ ਪਾ ਕੇ ਮਟਰ ਪਾ ਕੇ ਉਹ ਉਹ ਉਹ ਲੈ ਜਾਂਦੇ ਸਕੂਲੇ ਰੋਟੀ ਨੀ ਲੈ ਕੇ ਜਾਂਦੇ ਕਹਿੰਦੇ ਮੰਮਾ ਰੋਟੀ ਦੀ ਸਮੈੱਲ ਆਉਂਦੀ ਹੈ ਸਕੂਲ ਚ
ਏਦਾਂ ਹੀ ਹੁੰਦਾ ਹੁਣ ਹੁਣ ਅਸੀਂ ਕਾਲਜ ਜਾਂਦੇ ਹਾਂ ਅਸੀਂ ਸਵੇਰੇ ਅੱਠ ਵਜੇ ਨਿਕਲਦੇ ਤੇ ਆਪਾਂ ਸ਼ਾਮ ਨੂੰ ਸਾਡੇ ਚਾਰ ਵਜੇ, ਪੰਜ ਵਜੇ, ਘਰੇ ਵੜਨਾ ਤਾਂ ਸਾਡੇ ਤਾਂ ਫਿਰ ਸਾਨੂੰ ਲੈ ਕੇ ਜਾਣਾ ਪੈਂਦੀ ਆ ਸਾਰਾ ਕੁਛ
ਅੱਛਾ ਅੱਛਾ ਹਾਂ ਨਹੀਂ ਉਤੇ ਹੈ ਤੁਸੀਂ ਹਾ ਨਹੀਂ। ਉਹ ਲੰਚ ਤੇ ਲਿਜਾਣਾ ਹੀ ਪੈਂਦਾ, ਕਿਉਂਕਿ ਬਾਹਰ ਦਾ ਬੰਦਾ ਕਿੰਨਾ ਖਾ ਲਏਗਾ ਨਾ ਤੁਸੀਂ, ਵੀ ਜਿਵੇਂ ਆਪਣਾ ਜਾਂਦੇ ਹੋ ਇੰਸਟੀਟਿਊਟ ਵਗੈਰਾ ਤੇ,
ਗਰਮੀਆਂ ਵਿਚ ਖਾਇਆ ਵੀ ਨਹੀਂ ਜਾਂਦਾ।
ਹਮ ਸਹੀ ਕਹਿ ਰਹੇ ਹੋ। ਸਹੀ ਕਹਿ ਰਹੇ ਹੋ। ਗਰਮੀ ਚ ਤੇ ਵੈਸੇ ਵੀ। ਪਾਣੀ ਪੀ ਪੀ ਕੇ ਪੇਟ ਭਰ ਜਾਂਦਾ, ਰੋਟੀ ਖਾਣ ਤੇ ਨੀ ਦਿਲ ਕਰਦਾ ਹੈਗਾ।
ਉਹੀ ਤਾਂ ਹੈ ਨਾ ਬਸ ਪਾਣੀ, ਪਾਣੀ, ਪਾਣੀ, ਪਾਣੀ, ਪਾਣੀ।
ਚਲੋ ਠੀਕ ਹੈ। ਓਕੇ ਜੀ ਬਾਏ।